ਲੇਕੇ ਜਾਓਗੇ ਠੀਕ ਠਾਕ ਹੈ।
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ
ਬਸ ਠੀਕ ਆ ਅੱਜ ਨਾ ਦੀ ਭਰਜਾਈ ਦਾ ਫੋਨ ਫੋ ਆਇਆ ਤੇਰੀ ਭਰਜਾਈ ਦਾ ਫੋਨ ਆਇਆ
ਰੁਪਿੰਦਰ ਭਰਜਾਈ ਦੀ
ਆਹੋ ਉਹਦੇ ਨਾ ਪਿਓ ਰੱਖਿਆ ਮਾਂ ਮਰ ਗਈ ਸੀ।
ਹਾਂਜੀ ਹਾਂਜੀ
ਤੇ ਪਿਓ ਨੂੰ ਕੋਲ ਰੱਖਿਆ
ਅੱਛਾ।
ਤੇ ਮਰੇ ਨੂੰ ਲੜ ਲੁੜ ਗਿਆਂਦਾ ਮੈਂ ਪੁੱਤਰ ਕੋਲ ਜਾਣਾ ਉੱਥੇ ਟੁਰ ਗਿਆ ਦੋ ਮਹੀਨੇ
ਅੱਛਾ।
ਹੁਣ ਥੇਰੀ ਟੇਕਿਆ ਹੋ ਫਿਰ ਇਹਦੇ ਕੋਲ ਆ ਗਿਆ
ਅੱਛਾ ਧੀ ਕੋਲ ਆਪਣੀ ਅੱਛਾ
ਜਿੰਨਾ ਦੀ ਮਾਂ ਜੀਂਦੀ ਸੀ ਨਾ ਤੇ ਗੁਰਦੁਆਰੇ ਦਾ ਭਾਈ ਸੀ ਨਾ ਕਦੀ ਕਿਤੇ ਚਲੇ ਜਾਣਾ ਕਦੀ ਕਿਤੇ ਚਲੇ ਜਾਣਾ ਘੁੰਮਣ ਬੜਾ ਸ਼ੇਰ ਤੜਿਆ ਜਾਂਦਾ ਨੀ ਤੇ ਆਖ ਆਖਿਆ ਕੇ ਮੈਨੂੰ ਘੁਮਾਵੋ
ਅੱਛਾ।
ਤੇ ਉਹ ਬਿਚਾਰੀ ਕਲਪਦੀ ਪਈ ਸੀ ਆਂਦੀ ਆ ਗਿਆ ਵਿੱਚ ਹੀ ਬਾਥਰੂਮ ਘਰ ਛੱਡਦਾ
ਅੱਛਾ।
ਗਲੀ ਚ ਬਹਿ ਕੇ ਉਹ ਜਲੂਸ ਕੱਢਿਆ ਸੀ ਮੈਂ ਕੀ ਕਰਾਂ ਮਾਸੀ ਜੀ ਤੇ ਮੇ ਮੈਨੂੰ ਕੀਤਾ ਦੱਸ ਫੋਨ
ਹਾਂਜੀ
ਹਾਂਜੀ ਅਸੀਂ ਇਹ ਚੱਲੀਏ ਘੁੰਮਣ ਚੱਲੀਏ ਆਪਾਂ
ਅੱਛਾ।
ਮੈਂ ਕਿਹਾ ਗਰਮੀ ਬੜੀ ਮੈਂ ਤੇ ਨੀ ਜਾਣਾ
ਹਾਂਜੀ ਹਾਂਜੀ
ਤੇ ਨੀ ਵਿੱਚ ਫਿਰ ਦੱਸਿਆ ਨੀ ਦੱਸੂ ਵੀ ਮੇਰਾ ਪਿਓ ਆਇਆ ਸਸੂ ਕੋਲ ਆ ਤੇ ਮੈਨੂੰ ਆਦੀ ਆਪਾਂ ਅਨੰਦਪੁਰ ਜਾਂ ਅੰਬਰਸਰ ਮਸਤ ਘੁੰਮਣ ਚੱਲੀਏ
ਅੱਛਾ।
ਤੇ ਮੈਂ ਕਿਹਾ ਆ ਨਾ ਮੈਂ ਤੇ ਗਰਮੀ ਬੜੀ
ਹਾਂਜੀ ਅੱਛਾ
ਤੇ ਬੱਚੇ ਵੀ ਕਹਿੰਦੇ ਰਹੇ ਤੇ ਪ੍ਰਿੰਸ ਸਗੋਂ ਚਲਾ ਗਿਆ ਇਹਨਾਂ ਕਾਰ ਕੀਤੀ ਆ
ਅੱਛਾ।
ਤੇ ਘੁੰਮਣ ਚਲੇ ਗ ਨੇ
ਅੱਛਾ।
ਖਾਲੀ ਕਾਰ ਲ ਗਏ ਨੇਥੇ ਇੱਕ ਵਾਰੀ ਵੀ ਮਾਂ
ਅੱਛਾ ਨਹੀਂ ਤੇ ਉੱਥੇ ਗਏ ਨੇ ਨਕੋਦਰ ਸਾਹਿਬ
ਪਹਿਲਾਂ ਤਾਂ ਗਏ ਅੰਬਰਸਰ ਉੱਥੇ ਉਹ ਜਾ ਬਗਾ ਪੁਰਾਣਾ ਪਾਠ ਆ
ਅੱਛਾ ਅੱਛਾ ਅੱਛਾ ਅੱਛਾ।
ਫਿਰ ਗਏ ਨੇ ਅੰਮ੍ਰਿਤਸਰ ਫਿਰ ਇਹ ਨਾ ਗਏ ਨਾ ਨਕੋਦਰ ਆਪਣੀ ਜਿਦਾ ਜ਼ਾਦੀ ਗੱਡੀ ਕਰਕੇ ਕਿਹਾ ਹੈ।
ਅੱਛਾ ਤੇ, ਖਰਚਾ ਕਿੱਥੋਂ ਕੱਢੇਗਾ ਮੰਮੀ? ਹੁਣ ਮਕਾਨ ਉਸ ਹਿਸਾਬ ਨਾਲ ਕੱਪੜੇ ਦਾ ਵੀ ਕੰਮ ਕਰ ਰਿਹਾ, ਸਭ ਚ ਕੀ ਪਿਆ, ਕੱਪੜੇ ਚੋ
ਪਤਾ ਨੀ, ਰੱਬ ਜਾਣੇ ਕੀ ਕਰਦਾ, ਤੇ ਕੀ ਨਹੀਂ ਸਾਨੂੰ ਤੇ ਆਪ ਨੀ ਸਮਝ ਆਉਂਦੀ ਸਾਡੇ ਕਿੰਨੇ ਦਿਨ ਹੋ ਗਏ ਇੱਕ ਦਿਨ ਗਈ, ਤੇ ਅੰਦਰ ਚਲੀ ਗਈ, ਇੱਕ ਦਿਨ ਗਈ ਮੈਂ ਤੇ ਇਹ ਕੋਠੇ ਤੇ ਚੜ
ਅੱਛਾ।
ਹੁਣ ਏਡਾਂ ਤਾਂ ਕੋਈ ਵੀ ਨੀ ਪਾਗਲ ਹੈਗਾ ਹੁਣ ਬੰਦੇ ਨੂੰ ਝੱਟ ਪਹਿਚਾਣ ਗਏ, ਘਰ ਗਏ ਆ ਕਿਸੇ ਆਪ ਤੇ ਚੱਲਦੀ ਨਹੀਂ, ਨਹੀਂ ਤੇ ਨਾ ਸੀ, ਮੈਂ ਜਾਣਾ ਛੱਡ ਦਿੱਤਾ।
ਅੱਛਾ।
ਤੇ ਇੱਕ ਵਾਰੀ ਨੀ ਇਨਾ ਆਖਿਆ ਹੈਗਾ, ਬਈ ਚੱਲ ਤੂੰ ਨਾ ਚੱਲ।
ਹਾਂ -ਹਾਂ,।
ਫੇਰ ਨਾ, ਏ ਨਾ ਇਹ ਜਦੋਂ ਪਿਛਲੀ ਪਾਰ ਨੂੰ, ਨਾਰਾਜ ਹੋ ਕੇ ਨਹੀ ਗਈ ਸੀ ਮੇਰੇ ਨਲ। ਉਦੋਂ ਅਸੀ ਇਹਨੂੰ ਮਸਾ ਲਿਆਏ ਸਾ, ਤੇ ਫੇਰ ਮੈਨੂੰ ਇਹ ਆਂਦੀ ਸੀ ਜਦੋਂ ਆਪਣਾ ਪੁੱਤਰ ਏਦਾ ਘਰ ਹੋਵੇ, ਤੇ ਉਹਦੋ ਸਾਡੇ ਮੇਰੇ ਘਰ ਆਵੇ ਨਹੀਂ ਤੇ ਨਾ ਆਵੇ ਕਰ
ਅੱਛਾ- ਅੱਛਾ।
ਫਿਰ ਉਹ ਰਿਸ਼ਪਾਲ ਜਿਵੇਂ ਕਹਿੰਦੀ ਏ, ਉਵੇਂ ਕਰਲੋ ਮੈਂ ਕਿਹਾ ਠੀਕ ਏ, ਪ੍ਰਿੰਸ ਘਰ ਹੁੰਦਾ ਪ੍ਰਿੰਸ ਘਰ ਹੁੰਦਾ ਸੀ, ਤੇ ਮੈਂ ਰਾਤੀ ਘੜੀ ਚਲੀ ਜਾਂਦੀ ਸਾਂ।
ਅੱਛਾ।
ਜੇ ਇਨੇ ਆਖਣਾ ਬਹਿ ਜਾਓ, ਤੇ ਮੈਂ ਬਹਿ ਜਾਣਾ ਘੜੀ, ਨਾ ਆਖਣਾ ਤੇ ਆਪਾਂ ਉੱਠ ਕੇ ਓਸੇ ਟੈਮ ਆਪਣੇ ਘਰ ਆ ਜਾਣਾ।
ਅੱਛਾ।
ਤੇ ਉਹ ਹੁਣ ਨਾ ਇਹਨੇ, ਪਹਿਲੋ ਦਿਨ ਆਖਿਆ
ਹਮ
ਜਦੋਂ ਵੱਖਰੇ ਕੀਤੇ ਨਾ, ਮੈਂ ਕਿਹਾ, ਮੇਰਾ ਕੀ ਕਰੋਗੇ ਆਂਹਦੇ ਨੇ ਛੇ- ਛੇ ਮਹੀਨੇ ਰੱਖਾਂਗੇ।
ਹਾਂਜੀ, ਇਹ ਤਾਂ ਸੁਣਨ ਵਿੱਚ ਆਇਆ ਸੀ ਹੈਗਾ।
ਫਿਰ ਇੱਕ ਛੇ ਮਹੀਨੇ ਰੱਖ ਕੇ ਤੇ, ਦੂਜੇ ਛੇ ਮਹੀਨੇ ਇਨੇ ਜਵਾਬ ਦੇ ਦਿੱਤਾ।
ਅੱਛਾ।
ਮੈਂ ਕਿਹਾ, ਫੇਰ ਹੁਣ ਕੀ ਕਰੇਗਾ, ਆਂਦਾ ਹਜ਼ਾਰ ਰੁਪਇਆ ਅਸੀ ਕਹਿੰਦੀ ਅਸੀਂ ਦੇ ਦਿਆ ਕਰਾਂਗੇ ਤੇ ਨਾਲ ਦਵਾਈ
ਅੱਛਾ।
ਇੱਕ ਛੇ ਮਹੀਨੇ ਦੇ ਕੇ, ਦੂਜੇ ਮਹੀਨੇ ਆਂਹਦੀ ਅਸੀ ਤੇ ਛੇ ਮਹੀਨੇ ਕੋ ਨੀ ਦੇ ਗੇ। ਚੱਲ ਮੈਂ ਠੀਕ, ਚੱਲ ਇਹ ਵੀ ਠੀਕ ਏ, ਚੱਲ ਨਾ ਦੇਣ
ਹਾਂ।
ਉਹ, ਹਜ਼ਾਰ ਰੁਪਇਆ ਮਹੀਨਾ ਵੀ ਨਹੀ ਦੇਣਾ।
ਅੱਛਾ, ਉਹ ਵੀ ਖਤ
ਉਹ ਵੀ ਖਤਮ ਕਰ ਦੇਣਾ, ਫੇਰ ਮੈਂ ਇਹਦੇ ਕੋਲ ਦੁਕਾਨ ਤੇ ਗਈ, ਮੈਂ ਕਿਹਾ, ਪ੍ਰਿੰਸ ਹੈ ਇਹ ਗੱਡੀ ਕੋਨੀ ਚੱਲਣੀ ਮੱਖਾਂ
ਹਾਂ।
ਵੀ ਤੈਨੂੰ ਇਹ ਤੇ, ਹਜ਼ਾਰ ਰੁਪਇਆ ਤੇ ਮਹੀਨਾ ਦੇਣਾ ਈ ਪੈਣਾ।
ਹਾਂ -ਹਾਂ।
ਤੇ ਫੇਰ ਆਂਹਦਾ ਤੈਨੂੰ ਤੇ ਮੈਨੂੰ ਦੋਵਾਂ ਨੂੰ ਵਿੱਚ, ਤੀਜੇ ਬੰਦੇ ਨੂੰ ਨਾ ਪਤਾ ਲੱਗੇ।
ਅੱਛਾ।
ਮੈ ਕਿਹਾ, ਚੱਲ ਠੀਕ
ਠੀਕ ਏ।
ਤੇ ਮੈਂ ਐਵੇਂ, ਪਰਨੀਤ ਘਰ ਗਈ ਸਾ ਜਦੋਂ ਜਾਂਦੀ ਸਾ ਨਾ, ਤੇ ਕੋਠੇ ਤੇ ਜਾ ਕੇ, ਉਹ ਫਿਰ ਐਦੇ ਕੋਲ ਹਜ਼ਾਰ ਰੁਪਇਆ ਲੈ ਜਾਂਦੀ ਹੁੰਦੀ ਸਾ
ਅੱਛਾ।
ਚੱਲ ਮੇਰਾ ਉੱਥੇ ਖਰਚਾ ਚੱਲ ਗਿਆ।
ਆਹ ਚੱਲ ਜਾਂਦੇ ਖਰਚੇ ਨੂੰ
ਇਕ ਦਿਨ ਮੈਂ ਐਨੂੰ ਨਾ ਉਸ ਦਿਨ ਆਖਿਆ ਮੈਂ ਕਿਹਾ ਪ੍ਰਿੰਸ ਮੈਂਨੂੰ ਨਾ, ਗੁਰਦੁਆਰੇ ਛੱਡ ਆ। ਇਹ ਜਵਾਸ ਜੀ
ਅੱਛਾ।
ਦੋ ਦਿਨ ਮੈਂ ਗਈ, ਕਹਿੰਦਾ ਦੋ ਦਿਨ ਹੋ ਗਏ ਮੈਂ ਬਿਮਾਰ ਪਿਆ ਗੁਲੂ ਕੁੱਸ਼ ਲਵਾਂਦਾ ਪਿਆ ਮੈਂ, ਜਦੋਂ ਪੈ ਸੇ ਲੈਣੇ ਹੋਣਾਂ
ਉਦੋਂ ਆ ਜਾਂਨੀ ਏਂ।
ਉਦੋਂ ਆ ਜਾਂਨੀ ਏਂ, ਤੂੰ ਮੇਰਾ ਪਤਾ ਕਰਨ, ਮੈਂਖਿਆ ਮੈਨੂੰ ਪੁੱਤਰ ਕੁਛ ਬਣਾਣਾ ਤੂੰ ਮੈਨੂੰ, ਕਰੇ ਆ ਤੈਨੂੰ ਗੋਲ ਕੁਛ ਲਵਾਇਆ ਸੀ ਮੈਂ ਕੋਲ ਬਹਿ ਜਾਂਦੀ ਜਾ ਕੇ
ਬਹਿ ਜਾਂਦੀ ਹੈਗੀ।
ਤੇ ਮੈਂ ਆ ਤੂੰ ਮੈਂ ਕਿਹਾ ਤੇ ਪੈਸੇ ਨੇ ਜਨਾਨੀ ਸਾਹਮਣੇ ਆਖਿਆ ਜਨਾਨੀ ਨੂੰ ਦੱਸ ਦਿੱਤਾ
ਅੱਛਾ
ਏ ਨਾ ਮੇਰੇ ਕਰ ਆਇਆ ਤੇ ਨਾ ਮੈ ਐਨੂੰ ਨਾ ਮੈਂ ਪੁੱਛਿਆ, ਦੂਜੀੇ ਵਰੀ ਫੇਰ ਏ ਆਇਆ ਤੇ ਮੈਂ ਕਿਹਾ ਮੈਂ ਗਈ, ਮੈਂ ਕਿਹਾ ਪ੍ਰਿੰਸ ਆਹ ਮੇਰੀ ਨਾ ਦਵਾਈ ਦਿਮਾਗ ਦੀ ਦਵਾਈ ਨਾ ਇਹ ਲਿਆ ਕੇ ਦਿੰਦਾ ਸੀ ਮੈਨੂੰ।
ਹੂੰ
ਮ ਨਹੀਂ ਸੀ ਸੀਤ ਬੋਲ ਹੀ ਖਤਮ ਹੋ
ਅੱਛਾ, ਅੱਛਾ।
ਵਹ ਲ ਇੱਕ ਦਿਨ ਦਨ ਫੜ੍ਹ ਆਪਣਾ ਦੋ ਹਜ਼ਾਰ ਰੁਪਇਆ ਸਾਡੀਆਂ ਲਾਆਂ ਦੋ ਹਜ਼ਾਰ ਰੁਪਇਆ ਫੜ੍ਹ, ਜਿੱਥੋਂ ਮਰਜੀ ਲੈ ਕੇ ਆ।
ਅੱਛਾ।
ਮੈਂ ਜਨਾਨੀ ਸੱਚੀ ਸੀ ਮੇਰੀ ਜਨਾਨੀ ਨੂੰ ਪਤਾ ਲਾਗ ਗਿਆ ਕੇ ਆਇਆ ਤੂੰ ਘਰ ਘਰ ਗਿਆ ਏ ਮੈਂ ਉਹਦਾ ਨਾਮ ਲੈ
ਅੱਛਾ।
ਆਪੇ ਪੀ ਕੇ ਤੇ ਦੱਸ ਬੈਠਾ।
ਹਾਂ
ਤੇ ਆਪੇ ਫੇਰ ਮੈਂ ਖ, ਆਹ ਗੱਲ ਹੋਈ ਆ ਪਾ ਫੇਰ ਮੈਂ ਤੇ ਕਿਤਾ ਕਾਲੂ਼ ਨੂੰ ਫੋਨ।
ਅੱਛਾ।
ਓ ਕੈਂਨਦੈ, ਅਪਨਾ ਬਿੱਟੂ ਦੀ ਸਲਾਹ ਲੈਂਦੈ। ਬਾਬੇ ਬਾਬੇ ਨੂੰ ਕੀਤਾ, ਤੇ ਬਾਬਾ ਦਾ ਤੂੰ ਇਹ ਨਾ ਸੋਚ ਵੀ ਅੰਬਰਿਤਸਰ ਗਏ ਨੇ ਮੈਨੂੰ ਨ ਲਗੇ ਤੂੰ ਇਲਾਜ ਕਰਾ ਕਿਤੇ
ਅੱਛਾ।
ਤੇ ਤੇ, ਮੁੰਡਾ ਹੱਥੋਂ ਗਆ ਪਈ ਏਂ ਉਹ ਮੈਨੂੰ ਕਿੱਥੇ ਚੈਨ ਆਵੇ, ਉਹਦੇ ਬਾਹਰਲੀ ਅੰਗ ਬਲੀ ਬਲੀ ਦੇ ਵੇਚ ਨਾ ਆ ਗਿਆ ਟੈਕਸ
ਅੱਛਾ।
ਟੈਕਸ ਆ ਗਿਆ ਦੁਕਾਨਾਂ ਦਾ ਤੇ ਉਹ ਮੈਂ, ਇਹ ਨਾ ਦੇਣ ਆਇਆ ਤੇ ਮੈਂਰੀ ਤੂਣਾ ਕਿਤੋਂ ਪੁੱਤਰ ਆਪਾਂ ਤੂੰ ਮੇਰੇ ਨਾਲ ਚੱਲ ਮੈਂ ਆਪਾਂ ਦਵਾਈ ਕਿਤੋਂ ਲਈਏ ਡਾਕਟਰ ਨੂੰ ਵਿਖਾਈਏ
ਹਾਂ ਹਾਂ
ਇਹਹਦੇ ਗੱਲ ਵੀ ਨਾ ਸੁਣੀ, ਮੈਂ ਕ ਕਹਿੰਦੇ ਪਿੱਛੇ ਚਲੇ ਗਈ, ਮਾਂ ਨੂੰ ਕਿੱਥੇ ਚੈਨ ਆਉਂਦੈ?
ਮਾਂ ਨੂੰ ਤੇ ਕੋ ਨੀ ਆਉਂਦਾ ਭਾਵੇਂ ਪੁੱਤਰ ਬ ਬ ਜਿਵੇਂ ਪੁੱਛਣ ਨਾ ਪੁੱਛਣ ਮਾਵਾਂ ਨੂੰ ਤਾਂ ਨੀ ਨਾ
ਮਾਵਾਂ ਤੇ ਨ ਨਾ ਹਉੁੰਦਾ ਮੈਂ ਫੇਰ ਚਲੇ ਨੂੰ ਮੈਂ ਆਖਿਆ ਤੂੰ ਆਪ ਚ ਦਵਾਈ ਰਛਪਾਲ ਮੇਰੇ ਮ ਗਲਕੇ ਰਛਪਾਲ ਵੀ ਆਉਂਦਾ ਏ ਮੈਨੂੰ ਕਿਤੇ ਆਓ, ਜਦੋਂ ਰਛਵਾ ਲ ਨਾਲਿਆ ਤੇ ਮਰ ਚ ਉੱਠਿਆ ਆਂਦਾ
ਹਾਂ
ਕੀ ਆਖਿਆ ਰ ਸ ਮੈਂ ਕਿਹਾ ਆਉਂਦੈ ਵੀ ਇਹਨੂੰ ਜਾ ਤੇ ਗਰਮੀ ਹੋ ਗਈ, ਤੇ ਜਾ ਇਹਦੇ ਦਿਮਾਗ ਤੇ ਕੁੱਝ ਮ ਮਟ ਵੀਖਾ
ਹਾਂ
ਹਾਂ ਹਾਂ ਤੇ ਮੈਨੂੰ ਉਹਦਾ ਨੰਬਰ ਤੇ ਮੈਨੂੰਦਾ ਨੰਬਰ ਦੇ ਮੇਰੇ ਮਨ ਚ ਪਾਪ ਮੈਂ ਹਜਾ ਉਧਰੋਂ ਦੀਪਿਕਾ ਫੋਨ ਲਾਇਆ ਸਾਡੇ ਕੋਲ ਫ ਫੋਨ ਸਾਡਾ ਪਾ ਲਿਆ ਸਾਡਾ ਫੋਨ ਮਹੀਨਾ ਦਾਵੇ ਜ ਪਾ ਲਾ ਉਹਨਾ ਤੁਰ ਗਿਆ ਦੱਸ ਵੱਜ ਕੇ ਉੱਥੋਂ ਉੱਧਰ ਟੁੜ ਗਿਆ ਉਹ ਤਲਟਾ ਰੱਖਿਆ ਅਸੀਂ ਬਹਿ ਰਹੀ ਹਾਂ ਤੇ ਵੀ ਕਦੋਂ ਮੰਨਿਆ ਆਵੇ ਤੇ ਕਦੋਂ ਸੋਈਏ
ਹਾਂ
ਫੇਰ ਉਹਨੇ ਸਮਝਾਇਆ ਸਮਝਾਇਆ ਨਹੀਂ ਤੇ ਇਹ ਹੁਣ ਨਾ ਤ ਨਕੋਦਰ ਤੂੰ ਕਿਹਾ ਮੈਂ ਗਈ ਤੇ ਮੈਂ ਕਿਹਾ ਮੈਨੂੰ ਉਧਰ ਗਏ ਆ ਪਰ ਆਪ ਉੱਠ ਠਆ ਥੋੜਾ ਲਾਈ ਦੀਆਂ ਨੇ ਮੈਂ ਫਿਰ ਗਏ ਆ ਗਲਪੋਤਰ
ਹਾਂ
ਤੇ ਅੱਗੋ ਆਂਦੀ ਤੂੰ ਆਪਣੇ ਬਾਬੇ ਦੇ ਕੁੱਟੀਆਂ ਦੇ ਫੋਟੋ ਲਾਈਏ ਤੂੰ ਮ ਕਿਹਾ ਕੁਠੀਆਂ ਦੇ ਬਾਬੇ ਦੀ ਹੋਰ ਕੱਲ ਨੂੰ
ਕੁਟੀਆਂ ਦੇ ਬਾਬੇ ਦੀ ਹੋਰ ਤੇ ਇਹ ਅਸੀਂ ਇਹਨਾਂ ਨੂੰ ਥੋੜੇ ਹੁਣ ਮੰਨਣੇ ਹੈਗੇ
ਤੇ ਮੈਂ ਕਿਹਾ ਇਹ ਗੱਲ ਹੋਰ ਫਿਰ ਭੈਣ ਮੈਂ ਤੇ ਛੇੜਿਆ ਨੀ ਜ਼ਿਆਦਾ ਤੇ ਫਿਰ ਨਾ ਕਾਲੂ ਹੋ ਕੇ ਸੁਣਾਈਆਂ ਨੇ ਮੈਂਨੂੰ ਸੁਣਾ ਤ ਵੀ ਜੇ ਜ਼ਿਆਦਾ ਟੱਪੇਗਾ ਜੇ ਮਾਂ ਨੂੰ ਕਿਤੇ ਨਾਲ ਜਾਏਗਾ ਜਾਂ ਬੋਲੇ ਕਰੇਗਾ ਨਾ ਮਾਂ ਤੇ ਖਰਚਾ ਮੰਗੇਗੀ
ਹਾਂ
ਅਸੀਂ ਨਾ ਮੈਨੂੰ ਇਹ ਵੱਡਾ ਛੱਡ ਆਦਾ ਸੀ ਤੇ ਛੋਟਾ ਲੈ
ਹਾਂ
ਕਿਤੇ ਜਾਂ ਜ ਕਿਤੇ ਜਾਣਾ ਕਿਤੇ ਆਖਣਾ ਪਲੀਜ਼ ਮੈਨੂੰ ਉਹ ਮੜ ਜਾ ਛੱਡ ਪੀਰ ਤੇ ਜਾਣਾ ਨਾ ਇਹ ਮਾਥਥ ਤੱਕ ਛੱਡ ਆ ਮੈਨੂੰ ਛੱਟ ਜਾਣਾ ਪਾਇਆ ਇਹੈਨੂੰ ਸੁੱਖ ਬੜਾ ਸੀ
ਹਾਂਜੀ
ਤੇੇ ਉੱਠਏ ਤੇ ਉਹਨੇ ਛੱਡ ਆਣਾ ਤੇ ਇਹਨ ਲੈ ਆਣਾ ਤੇ ਆਖਣਾ ਵੀ ਉਹ ਰਾਤੀ ਲੇਟ ਆਉਂਦਾ ਤੇ ਚੱਲ ਤੂੰ ਮੈਨੂੰ ਲੈ ਜਾ
ਲੈ ਜਾ ਹੈ ਜੀ
ਬੋਲ ਨਾ ਉਹ ਬੋਲਦੀ ਨਾ ਉਹ ਬੋਲਦਾ
ਅੱਛਾ
ਦੇਖੋ ਕੀ ਬਣਦਾ ਤੇ ਕੀ ਨਹੀਂ ਬਣਦਾ ਹਜੇ ਮੈਂ ਕੱਲ ਆਉਂਦਾ ਸੀ ਮੈਂ ਆ ਤੂੰ ਆਉਣਾ ਤੇ ਅੱਜ ਕੱਲ ਆ ਜਾ ਉਹ ਕਹਿੰਦਾ ਮੇਰਾ ਨੌਕਰ ਗਿਆ ਤੇ ਮੈਂ ਹਫ਼ਤਾ ਘਰ ਦਸ ਦਿਨ ਠਹਿਰ ਕੇ ਆਵਾਂਗਾ ਤੇ ਮੈਂ ਕਿਹਾ ਫੇਰ ਮੈਂ ਕੁਟਿਆ ਤੇ ਜਾਣਾ
ਹਾਂ
ਫੇਰ ਹੁਣ ਮੈਂ ਤੂੰ ਇੱਕ ਵਾਰੀ ਚੁੱਪ ਕਰਕੇ ਤ ਵੇਖ ਲਾੇ ਹਬ ਕਿੱਦਾਂ ਨੂੰ
ਉਹ ਹੋਰ ਕੀ ਹੈਗਾ
ਕੀ
ਹਮ
ਦੋਂ ਆਨੀ ਰੱਬ ਦੂ ਤੇ ਲੈ ਜਾਵੇ ਤੇ ਚੰਗਾ
ਅੱਛਾ
ਇਹ ਵੀ ਇਹ ਵੀ ਮੇਲੇ ਮਾਂ ਨੂੰ ਦਿੰਦੇ ਨਾ ਜ ਕੋਈ ਗੇ ਨਾ ਕੁੜੀਆਂ ਨੂੰ ਆਖਾਂਗੀ ਮੱਦ ਤੋ ਤੇ ਫੇਰ ਉਹ ਛੋਟੀ ਉਹ ਕਹਿ ਛੱਡ
ਅੱਛਾ
ਕਹਿ ਛੱਡਦੀ ਚਾਚੇ ਨੇ ਕੱਢ ਦਿੱਤਾ ਸੀ ਨਾ ਮੈਂ ਉਹ ਰਾਤੀ ਮੈਨੂੰ ਇੰਨੀ ਗੱਲ ਜਸਲੀ ਨੇ ਕਿਹਾ ਮੈਂ ਸਾਰੀ ਲਾ ਰੋ ਰੋ ਕੇ ਬਹਿ ਰਹੀ
ਖੋਦਾ ਤੇ ਹੈ ਹੀ ਹੈ ਨਾ ਮਾਂ ਕਹਿਣਾ ਵੀ ਕਹਿੰਦਾ- ਕਹਿੰਦਾ ਢਿੱਡ ਕਿਹਦੇ ਨਾਲ ਫਰੋਲਾ।
ਕਿਹਦੇ ਨਾਲ ਫਰੋਲ ਲਾ ਕਹਿੰਦਾ, ਮੈਂ ਇਹ ਜਾ ਕੇ ਤਾਂ ਆਏ ਸੀ। ਇਹ- ਇਹ ਨਖੁੱਟਾ ਹੈ, ਚੰਗਾ ਸੀ ਲੱਕੀ ਤੈ ਇਹੋ ਜਿਹੇ ਸੁਭਾ ਸੀ, ਇਹ
ਇਹ ਆਹ ਪਰ ਇਹ ਲੱਕੀ ਨਾਲੋ ਭੈੜਾ ਨਿਕਲ ਗਿਆ।
ਇਹ ਲੱਕੀ ਨਾਲੋਂ ਭੈੜਾ ਨਿਕਲ ਆਇਆ, ਪਰ ਲੱਕੀ ਐਵੇਂ ਤਾਂ ਨੀ
ਹਾਂ ਚਲੋ ਕਰਦਾ ਸੀ, ਉਹਦਾ ਸੁਭਾਅ ਸ਼ੁਰੂ ਤੋਂ ਉਹੀ ਸੀ, ਇਹ ਨੀ ਅਸੀਂ ਕਹਿੰਦੇ ਵੀ ਤਾਜ਼ਾ ਸੁਭਾਅ ਸੀ ਉਹਦਾ, ਤੇ ਉਹ ਫੇਰ ਵੀ ਅਸੀਂ ਕਹਿੰਦੇ ਪ੍ਰਿੰਸ ਬੜਾ ਚੰਗਾ। ਪ੍ਰਿੰਸ ਬੜਾ ਚੰਗਾ, ਤੇ ਪ੍ਰਿੰਸ
ਉਹ ਸਾਰੇ ਤਾਂ ਉਹ ਨੇ, ਹਾਂਜੀ ਹਾਂ ਮੈਂ ਭੇਜਦੀ ਆਂ ਕਾਲੂ ਨੂੰ।
ਅੱਛਾ,
ਮੈਂ ਕਿਹਾ ਵੀ ਮੈਨੂੰ ਤੇ ਉਹਨੂੰ ਕਿਹਾ, ਵੀ ਦੋ ਹਜ਼ਾਰ ਰੁਪਇਆ ਮਹੀਨੇ ਦਾ, ਆਏ ਮਹੀਨੇ ਦੋ ਹਜ਼ਾਰ ਮੈਨੂੰ, ਫਿਰ ਠੀਕ ਐ ਤਾਈ, ਉਹ ਮੈਨੂੰ ਰੋਟੀ ਦਿੰਦਾ ਪਿਆ।
ਹਾਂ,
ਤੂੰ ਮੈਨੂੰ ਦੋ ਹਜ਼ਾਰ ਰੁਪਇਆ ਮਹੀਨਾ ਦੇ।
ਤੂੰ ਮੈਨੂੰ ਦੋ ਹਜ਼ਾਰ ਦੇ ਦੇ, ਮੈਂ
ਦਵਾਈ ਲਿਆਣੀ ਐ ਅੱਜ ਮੀਰੀ ਪੀੜੀ ਦੀ ਦਵਾਈ, ਅੱਛਾ ਫੇਰ ਹੈ
ਅੱਛਾ, ਸਸ ਰੀ ਕਾਲ।